ਹੈਲੋ। ਸਾਸ਼੍ਰੀ ਕਾਲ। ਹਾਂਜੀ। ਵਧੀਆ-ਵਧੀਆ। ਹੋਰ ਤੁਸੀਂ ਠੀਕ ਓ?
ਹਾਂਜੀ-ਹਾਂਜੀ ਮੈਂ ਠੀਕ ਆ। ਹੋਰ ਕੀ ਕਰ ਰਏ ਸੀ?
ਕੁਛ ਨੀ ਫਰੀ ਹੋ ਕੇ ਬੈਠੇ ਈ ਸੀ ਹਜੇ। ਹਾਂਜੀ-ਹਾਂਜੀ।
ਰੋਟ ਟੀ ਪਾਣੀ ਖਾ ਲਿਆ?
ਹਾਂਜੀ-ਹਾਂਜੀ ਖਾ ਲਿਆ। ਤੁਸੀ‌ ਖਾ ਲਿਆ ਰੋਟੀ-ਪਾਣੀ?
ਹਾਂ ਹਾਂਜੀ-ਹਾਂਜੀ ਹੋਰ ਕੀ ਖਾਇਆ ਤੁਸੀ?
ਅੱਜ-ਅੱਜ ਪਨੀਰ।
ਅੱਛਾ ਪਨੀਰ। ਅਸੀ ਵੀ ਹਾਂ ਰਾਜਮਾਂ ਚੋਲ ਬਨਾਏ ਸੀ ਅਸੀ।
ਅੱਛਾ, ਅੱਛਾ, ਅੱਛਾ
ਹਾਂ ਤੇ ਮੈਂ ਫੋਨ ਕੀਤਾ ਸੀ ਕਿ ਮੈਨੂੰ ਨਾ ਅ ਲੈਗਾਂ ਸਵਾਨਾ ਐ
ਅੱਛਾ-ਅੱਛਾ ਲੈਂਗਾ
ਆ ਹਾਂ-ਹਾਂ ਮੇਰੇ ਨਾ ਇੱਥੇ ਅ ਵਿਆਹ ਹੈਗਾ ਐ
ਹਾਂਜੀ-ਹਾਂਜੀ
ਹਾਂਜੀ ਨਜ਼ਦੀਕੀ ਵੀ ਆਈ ਐ ਥੋੜ੍ਹਾ ਤੇ ਮੈਂ ਸੋਚਿਆ ਅ ਕਿਉਂਕਿ ਬਾਜ਼ਾਰੋਂ ਤੇ ਇੰਨੇ ਅੱਛੇ ਮਿਲਦੇ ਨਈ ਐ।
ਹਾਂਜੀ-ਹਾਂਜੀ
ਸਾਡੇ ਇੱਥੇ ਤੇ ਹੈ ਨੀ ਔਰ ਬਾਰ ਜਾਨ ਦਾ ਹੁਣ ਟਾਈਮ ਨੀ ਹੈਗਾ ਮੇਰੇ ਕੋਲ ਤੇ ਕੱਪੜਾ ਤੁਆਨ ਪਤਾ ਇਏ ਇੱਥੇ ਅੱਛਾ ਮਿਲ ਜਾਂਦਾ ਐ
ਹਾਂ ਇੱਥੇ ਤੇ ਕੱਪੜਾ ਤੇ ਬੋਤ ਅੱਛਾ ਮਿਲਦਾ ਐ ਹਾਂਜੀ, ਹਾ
ਹਾਂ ਤੇ ਮੈਂ ਸੋਚਿਆ ਅ ਤੁਸੀਂ ਦੱਸ ਦੋ ਕਿਵੇਂ ਦਾ ਸੁਆਵਾਂ ਤੇ ਸੀ ਦੇਨਾ ਮੇਰਾ
ਵੈਸੇ ਤੇ ਅ ਕੇਨ ਵਗੈਰਾ ਲਗਾ ਕੇ ਨਾ ਬਹੁਤ ਅੱਛਾ ਸਾ ਅ ਯਾ ਤੇ ਫਿਰ ਪਲੇਟਸ ਵਾਲਾ, ਯਾ ਫਿਰ ਅੰਬ੍ਰੈਲਾ ਕਟ ਵਿੱਚ ਜਿੱਦਾ ਵੀ ਤੁਸੀਂ ਜਿੱਦਾ ਤੁਆਨੂੰ ਅੱਛਾ ਲੱਗੇਗਾ
ਹਾਂ ਮਤਲਬ ਮਨੂੰ ਨਾ ਥੋੜਾ ਮਤ ਮਤਲਬ ਹਾਂ ਮੈਨੂੰ ਨਾ ਪਲੇਟਸ ਵਾਲਾ ਚਾਈਦਾ ਜਿਦੇ ਵਿੱਚ ਨਾ ਬੋਤ ਸਾਰੀ ਪਲੇਟਸ ਹੁੰਦੀ ਆ ਔਰ ਜ਼ਿਆਦਾ ਘੇਰੇਆਂ ਵਾਲਾ ਨੀ ਚਾਈਦੀਆਂ ਮਤਲਬ ਜ਼ਾਦਾ ਕੱਪੜਾ ਹੋਏ ਪਰ ਪਤਲਾ-ਪਤਲਾ ਜੇਯਾ ਓਏ ਸਮਝ ਰਹੇ ਔ ਕਿ ਮੈਂ ਫੁੱਲਯਾ, ਫੁੱਲਿਆ, ਫੁੱਲਿਆ ਨੀ ਚਾਈਦਾ। ਹਾਂ ਫੁਲਿਆ ਨੀ ਚਾਈਦਾ ਸਟ੍ਰੇਟ ਟਾਈਪ ਜੇੜਾ ਹੁੰਦਾ ਨਾ ਓਵੇਂ ਦਾ
ਓਕੇ, ਓਕੇ ਹੋਰ ਜਿੱਦਾਂ ਉਦੀ ਜੋ ਚੋਲੀ ਹੋਏ ਓ ਕਿਸ ਕਿੱਦਾਂ ਦੀ ਮਤਲਬ ਬੈਕ ਦਾ ਜੇੜਾ ਨੈਕ ਐ
ਓ ਮੈਨੂੰ ਥੋੜਾ ਹਾਂ ਓ ਮੈਨੂੰ ਅ ਹਾਂ ਡੀਪ ਗਲਾ ਹੋਏ ਅ ਥੋੜਾ ਬੈਕਲੈਸ ਵੀ ਹੋਵੇ ਮਤਲਬ ਬਿਲਕੁਲ ਬੰਦ ਨਾ ਹੋਵੇ।
ਹਾਂਜੀ-ਹਾਂਜੀ।
ਹਾਂ ਓਦੇਤੇ ਡਿਜ਼ਾਈਨਿੰਗ ਵਗੈਰਾ ਕਰਾਂਗੀ ਮੈਂ ਤੇ, ਤੁਸੀਂ ਮੈਨੂੰ ਦੱਸੋ ਥੋੜਾ ਅਹ ਕੀ ਕਰਵਾਵਾਂ, ਸਟੈਪ ਵਾਲਾ ਅੱਛਾ ਲੱ ਗੇਗਾ ਜਾਂ ਫੁੱਲ ਬਾਜੂ, ਕਿਉਂਕਿ ਫੁੱਲ ਬਾਜੂ ਵੀ ਟਰੈਂਡਿੰਗ ਵਿੱਚ ਹੈਗਾ ਹੈ
ਹਾਂ ਹਾਂ ਫੁੱਲ ਬਾਜੂ ਵੀ ਕਰਵਾ ਲਓ, ਜਾਂ ਜਿੱਦਾਂ ਤੁਹਾਨੂੰ ਅੱਛਾ ਲੱਗੇ ਜਾਂ ਫਿਰ ਇੱਕ ਕੰਮ ਕਰੋ, ਸਟੈਪ ਵਾਲਾ ਬਣਵਾ ਲੋ ਹੋਰ ਇੱਕ ਵਾਰੀ ਚੈਪ ਵਿੱਚ ਪਾਲੋ, ਫਿਰ ਬਾਅਦ ਚ ਕਦੇ ਦਿਲ ਕਰੇ ਤੇ ਉਹਨੂੰ ਫੁੱਲ ਸਲੀਵ ਕਰਾ ਲੈਣਾ
ਦੁਬਾਰਾ ਤੇ ਕਿੱਥੇ ਨੀ ਪੈਂਦਾ, ਦੁਬਾਰਾ ਤੇ ਕੋਈ ਕੱਪੜਾ ਨੀ ਪੈਂਦਾ ਤੁਆਨੂੰ ਪਤਾਈ ਐਂ, ਇੱਕ ਵਾਰੀ ਪੈਜੇ ਵਸ ਔਈ, ਦੁਬਾਰਾ ਤੇ ਰਿਪੀਟ ਤੇ ਹੁੰਦਾ ਈ ਨੀ ਐ।
ਹਾਂਜੀ ਹਾਂ, ਕੋਈ ਨੀ ਫੇਰ ਜਿੱਦਾਂ ਤੁਸੀਂ ਦੇਖ ਲੇਨਾ ਅਗਰ ਦਾਂ ਸਟੈਪ ਵਾਲਾ ਤੁਆਨੂੰ ਚਾਈਦਾ ਐ, ਤੁਸੀਂ ਸਟੈਪ ਵਾਲਾ ਕਿਉਂਕਿ ਪਿੰਟਰਸ ਤੇ ਦੇਖਨਾ ਉਹ ਤੇ ਬੋਤ ਅੱਛੇ-ਅੱਛੇ ਡਿਜ਼ਾਇਨ ਆਂਦੇ ਨੇ ਹਾਂਜੀ
ਛਾਂਦੇ ਨੇ ਉ ਤੇ, ਰਜ ਹੀ ਨੀਂ ਆਂਦਾ ਵੇਖ-ਵੇਖ ਕੇ, ਜਿੰਨੇ ਮਰਜ਼ੀ ਵੇਖੀ ਜਾਓ
ਹਾਂਜੀ, ਹਾਂਜੀ
ਹਾਂ ਪਰ ਉਵੇਂ ਦਾ ਫਿਰ ਕੱਪੜਾ ਵੀ ਹੋਨਾ ਚਾਈਦਾ ਨਾ ਉਵੇਂ ਦਾ ਕੱਪੜਾ ਫੇਰ ਹਾਂ ਉਦੇ ਵਿੱਚ
ਚਿਪਸ ਬਿਲਕੁਲ ਡਿਟੋ ਸੇਮ ਮੈਨੇ ਇੱਥੇ ਫੈਬਰਿਕ ਦੇਖਿਆ ਇੰਨੇ ਅੱਛ ਅੱਛੇ-ਅੱਛੇ ਕੱਪੜੇ ਹਾਂਜੀ, ਅ ਮਤਲਬ ਬਾਰਾਂ, ਬਾਰਾਂ ਸੌ ਰੁਪਏ ਮੀਟਰ ਵਾਲੇ ਜੋ ਕੱਪੜੇ ਨੇ, ਬੋਤ ਇੰਨੇ ਪਿਆਰੇ-ਪਿਆਰੇ ਤੇ ਵਰਕ ਹੋਇਆ ਦਾ ਪੂਰਾ ਉਹ ਕਰ ਦਾਨਣੇ ਦਾ ਜੋ ਹੁੰਦਾ ਹੈ, ਉਹ ਬਹੁਤ ਸੋਹਣਾ ਹਾਂਜੀ ਹਾਂਜੀ ਇੱਥੇ ਹਰ ਤਰੀਕੇ ਕੀ ਦਾ ਕੱਪੜਾ ਮਿਲਦਾ ਹੈ ਹਾਂਜੀ
ਤੇ ਅੱਛਾ ਮਿਲ ਜਾਂਦਾ, ਤਾਂ ਹੀ ਮੈਂ ਨਾ ਅਹ ਕੱਪੜਾ ਖ਼ਰੀਦ ਲਿਆ ਸੀ ਪਰ ਹਲੇ ਮੈਂ ਨਾ ਅ, ਚੋਲੀ ਦਾ ਕੱਪੜਾ ਨਹੀਂ ਲੈ ਕੇ ਆਈ ਮੈਨੂੰ ਸਮਝ ਨੀ ਆ ਰਿਹਾ ਕਿੱਥੋਂ ਲਵਾਂ ਚੋਲੀ ਦਾ ਕੱਪੜਾ, ਤੁਹਾਨੂੰ ਕੋਈ ਸ਼ੋਪ ਪਤਾ ਹੈ ਤੇ ਚੱਲੇ ਨਾ ਮੇਰੇ ਨਾਲ
ਹਾਂਜੀ ਹਾਂਜੀ ਬਿਲਕੁਲ, ਚੋਲੀ ਤਾਂ ਪਲੇਨ ਹੀ ਰੱਖਣਾ ਕਿਉਂਕਿ ਫਿਰ
ਨਹੀਂ ਨਹੀਂ ਨਹੀਂ ਨਹੀਂ ਮੈਂ ਜਿਹੜਾ ਥੱਲੇ ਹੈਗਾ ਨਾ ਲਹਿੰਗਾ ਹੈਗਾ, ਉਹ ਮੈਂ ਪਲੇਨ ਰੱਖ ਰਹੀ ਹਾਂ ਚੋਲੀ ਮੈਨੂੰ ਹੈਵੀ ਚ ਚਾਹੀਦੀ ਹੈ, ਹਾਂ ਹਾਂ ਚੋਲੀ ਔਰ ਚੋਲੀ ਮੈਂਨੂੰ ਬਹੁਤ ਹੈਵੀ ਚਾਹੀਦੀ, ਕਿਉਂਕਿ ਅੱਜ ਕੱਲ ਇਹ ਅੱਛੀ ਚੱਲ ਰਹੀ ਐ, ਬਾਕੀ ਲਹਿੰਗੇ ਤੇ ਪਲੇਨ ਹੀ ਅੱਛਾ ਲੱਗਦੇ ਨੇ
ਹਾਂ ਹਾਂ ਬਿਲਕੁਲ
ਹਾਂ ਔਰ ਇਹ ਦੱਸੋ ਮੈਂ ਲਹਿੰਗੇ ਤੇ ਥੱਲੇ ਲੈਸ਼ ਲਗਵਾਵਾਂ ਜਾਂ ਨਾ ਲਗਵਾਵਾਂ, ਜੋ ਮੋ ਬੋਰਡਰ ਵਾਲੀ ਹੁੰਦੇ ਆ, ਪੂਰਾ ਚੌਲਾ ਜਿਹਾ ਜਿਹੜਾ ਲੈਸ
ਹਾਂਜੀ ਹਾਂਜੀ, ਉਹ ਤੇ ਹੁਣ ਉਹ ਪਹਿਲਾਂ ਚੱਲਦੇ ਹੁੰਦੇ ਸੀ, ਇਨੇ ਛੋੜੇ ਛੋੜੇ ਬੋਡਰ ਨੇ ਉਹ ਲੈਸ ਵਗੈਰਾ ਬਹੁਤ ਛੋੜੀ ਛੋੜੀ, ਉਹ ਬਹੁਤ ਪਹਿਲਾਂ ਮਤਲਬ ਇਹ ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਸੀਗਾ, ਇਹਦਾ ਜ਼ਿਆਦਾ ਕਰੇਜ, ਹੁਣ ਤੇ ਉਸ ਉਹ ਹੋਏ, ਸਿੰਪਲ ਸੋਬਰ ਜਿਹਾ, ਮਤਲਬ
ਹਾਂ ਹਾਂ, ਤੇ ਫਿਰ ਪਲੇਨ ਹੀ ਠੀਕ ਰਹੇਗਾ ਨਾ ਹੈਲੋ ਹੈਲੋ ਹੈਲੋ ਹੈਲੋ ਆਵਾਜ਼ ਈ ਨਹੀਂ ਆ ਰਹੀ। ਹੈਲੋ